ਹੈਲੋ।
ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਜੀ।
ਹੋਰ ਠੀਕ ਹੋ?
ਠੀਕ ਹੋ ਹਾਂਜੀ ਹਾਂਜੀ ਠੀਕ ਠਾਕ ਤੁਸੀਂ ਦੱਸੋ ਠੀਕ ਹੋ।
ਹਾਂਜੀ ਠੀਕ ਠਾਕ।
ਤੁਸੀਂ ਕੀਮ ਕਰਦੇ ਹੋ? ਮੈਂ ਪਾਰਲਰ ਦਾ ਕਰਦੀ ਹਾਂ।
ਅੱਛਾ ਮਹਿੰਦੀ ਵਗੈਰਾ ਵ
ਕੀ ਹੋਗਿਆ ਨਾ ਵਧੀਆ ਹਾਂਜੀ ਹਾਂਜੀ ਵਧੀਆ।
ਹਾਂਜੀ ਮੈਨ ਮੈਂ ਵੀ ਮਹਿੰਦੀ ਵਿਚ ਬੋਤ ਵਧੀਆ ਕਰ ਕਡਦੀ ਹੁੰਦੀ ਸੀ।
ਅੱਛਾ, ਅੱਛਾ। ਤੁ ਵੀ ਮਹਿੰਦੀ ਕਢ ਦਿਓ? ਤੁਸੀਂ ਵੀ ਮੈਦੀਂ ਕਡਦੇ ਉ
ਹੂੰ ਹੂੰ
ਹੈਂ ਹੈਂ ਅੱਛਾ ਅੱਛਾ।
ਮੈਂ ਵੀ ਸਲੂਨ ਦਾ
ਮੈਂ ਵੀ ਸਲੂਨ ਦਾ ਕੰਮ ਕਰਦੀ ਆਂ।
ਹਾਂ ਹਮ।
ਠੀਕ ਹੈ ਠੀਕ ਹੈ ਅਰ ਤੁਸੀ ਜੈਰਾ ਫੇਸ਼ਈਅਰ ਵਗੈਰਾ ਕੇਰੇ ਕਮ ਨ ਬਰਤ ਅਸੀਂ ਸਹਿਨਾਜ਼ ਦਾ।
ਅੱਛਾ ਅੱਛਾ।
ਬਹੁਤ ਕੰਪਨੀਆਂ ਨੇ ਆਪਣੀਆਂ ਜਿਹੜੀਆਂ ਹੁਣ ਨਵੀਆਂ ਚੱਲਦੀਆਂ ਪਈਆਂ ਨੇ
ਅੱਛਾ ਲੋਟਸ ਦੇ
ਲੋਟਸ ਦਾ ਵਧੀਆ ਹੁੰਦਾ? ਹਾਂਜੀ ਹਾਂਜੀ ਬੋਤ ਵਧੀਆ ਆਂਦਾ।
ਅੱਛਾ, ਔਰ ਮੇਕਅਪ ਵਾ ਆ ਕਿਹੜੀ ਕੰਪਨੀ ਦਾ?
ਹਾਂਜੀ
ਮੇਕਅਪ ਕਿਹੜੀ ਕੰਪਨੀ ਦਾ ਵਾਰਤਦੇ?
ਮੇਅਕਪ ਤਾਂ ਹੁਣ ਇਹਦਾ ਥਰੀ ਡੀ ਚੱਲਦਾ ਨਾ ਹੁਣ। ਹਮ
ਅੱਛਾ ਅੱਛਾ।
ਅੱਛਾ ਅੱਛਾ, ਹਾਂਜੀ। ਹੋਰ ਫੇਰ ਤੁਸੀਂ ਅਹ ਘਰ ਦਾ ਵੀ ਕੰਮ ਕਰਦੇ ਹੋ? ਹਾਂਜੀ, ਸਾਰਾ ਕੰਮ ਕਰਕੇ ਫੇਰ ਹੈਂਡਲ ਕਰਦੀ ਹਾਂ ਪਾਰਲਰ ਦਾ ਮੈਂ।
ਉਹ ਅੱਛਾ।
ਅੱਛਾ ਹਾਂਜੀ ਫੇਰ ਤੁਸੀਂ ਅੱਜ ਕੀ ਬਣਾਇਆ ਸਬਜੀ ਵਿੱਚ? ਅੱਜ ਅਸੀਂ ਸਬਜ਼ੀ ਬਣਾਈ ਆ ਆਪਣੀ ਆਲੂ ਗੋਭੀ।
ਫਿਰ ਤੁਸੀਂ।
ਤੇ ਤੁਸੀਂ ਹੈਲੋ ਕਿਆ ਆਰਡਰ ਆ ਗਏ ਹਾਂਜੀ।
ਜੇ ਆਰਡਰ ਆ ਗਿਆ। ਰੋਟੀ
ਜੇ ਆਰਡਰ ਆ ਗਿਆ ਰੋਟੀ ਪਾਣੀ ਬਣਾ। ਕੀ ਕੰਮ ਕਰਦੇ? ਹਾਂਜੀ ਸਾਰਾ ਕੰਮ ਕਰਕੇ ਘਰੋਂ ਫੇਰ ਜਾਂਨੀ ਆ। ਬੱਚਿਆਂ ਨੂੰ ਰੋਟੀ ਪਾਣੀ ਦੇ ਕੇ ਫਿਰ ਜਾਂਦੀ ਆ। ਹੋਰੀ ਤੁਸੀਂ ਕੀ ਬਣਾਇਆ ਅੱਜ? ਹੈਲੋ। ਹੈਲੌ।
ਹੈਲੋ।
ਹੈਲੋ।
ਹੈਲੋ ਹੈਲੋ।
ਆਵਾਜ਼ ਕੱਟ ਹੁੰਦੀ ਹੈ ਤੁਹਾਡੀ।
ਅੱਛਾ ਜੀ। ਹੈਲੋ।
ਹਾਂਜੀ ਹਾਂਜੀ।
ਹੈਲੋ
ਹੈਲੋ, ਹੈਲੋ। ਹਾਂਜੀ ਫੇਰ ਤੁਸੀਂ ਅ ਸ਼ੋਪਿੰਗ ਕਿੱਥੋਂ ਕਰਵਾ ਕਰਦੇ ਹੋ। ਅਸੀਂ ਜੀ ਬੋੰਬੇ ਤੋਂ।
ਅੱਛਾ ਅੱਛਾ ਔਨਲਾਈਨ ਨਹੀ ਕਰਦੇ?
ਆਨਲਾਈਨ ਨਹੀਂ ਕਰਦੇ, ਨਹੀਂ ਅਸੀਂ ਅਸੀਂ ਬੋਬੇ ਤੋਂ ਹੀ ਕਰਦੇ ਹਾਂ ਜ਼ਿਆਦਾਤਰ।
ਅੱਛਾ
ਹੋਰ, ਤੁਸੀਂ ਫੇਰ ਹੁਣ। ਮਾਰਕੀਟ ਵਿੱਚ ਬਜ਼ਾਰ ਵਿੱਚ ਅ ਕੱਪੜੇ ਵਗੈਰਾ ਨੀ ਲੈ ਕੇ ਆਉਂਦੇ। ਕੱਪੜੇ ਲੈ ਕੇ ਆਉਂਦੇ ਆ ਸਾਡੇ ਬਾਜ਼ਾਰ ਚੋਂ ਵੀ ਕੱਪੜੇ ਵਧੀਆ ਮਿਲ ਜਾਂਦੇ ਨੇ।
ਅੱਛਾ
ਹ
ਹੋਰ ਤੁਸੀਂ ਫੇਰ।
ਤੁਸੀ ਫੇਰ ਮਹਿੰਦੀ ਵਗੈਰਾ ਕਰ ਲੈਂਦੇ ਹੋ? ਹਾਂਜੀ, ਹਾਂਜੀ ਸਾਰਾ ਕੁਛ ਕਰ ਲੈਂਦੀ ਹਾਂ ਪਾਰਲਰ ਦਾ ਪੂਰਾ। ਕੰਮ ਕਰਦੀ ਹਾਂ ਮੈਂ। ਅੱਛਾ ਹਮ ਸਾਰਾ ਕੁਝ ਆਉਂਦਾ ਮੈਨੂੰ। ਅ ਸ਼ੈਂਪ ਵਗੈਰਾ ਕਿਹੜੀ ਕੰਪਨੀ ਦਾ ਵਧੀਆ ਹੁੰਦਾ ਲੋਰੀਅਲ ਕੰਪਨੀ ਦਾ।
ਅੱਛਾ, ਹੋਰ
ਹੋਰ ਦੱਸੋ, ਕਿਵੇਂ ਚੱਲਦੇ ਬਸ ਜੀ, ਤੁਸੀਂ ਦੱਸੋ ਤੁਸੀਂ ਘਰ ਦਾ ਹੋ ਗਿਆ ਰੋਟੀ-ਪਾਣੀ ਦਾ ਹੋ ਗਿਆ ਤੁਹਾਡਾ? ਹਾਂ, ਰੋਟੀ-ਪਾਣੀ ਉਹ ਹੀਂ ਖਾਂਦੇ ਪਏ ਸੀ ਚਾਵਲ ਬਣਾਏ ਸੀ, ਅੱਛਾ -ਅੱਛਾ।
ਸਬਜੀ ਨਹੀਂ ਬਣਾਈ ਅੱਜ, ਸਬਜ਼ੀ ਕਰੇਲੇ ਪਏ ਸੀ। ਹੋਰ ਤੁਹਾਡੇ ਬੱਚੇ ਕਿੰਨੇ ਨੇ? ਇੱਕ ਬੇਟਾ ਹੈ ਇੱਕ ਬੇਟੀ ਹੈ, ਦੋ ਬੇਟੇ ਆ, ਅੱਛਾ-ਅੱਛਾ।
ਹੂੰ।
ਪੜ੍ਹਦੇ ਨੇ, ਛੋਟੇ ਨੇ ਵੱਡੇ ਨੇ। ਇੱਕ ਛੋਟਾ ਹੈ, ਬਾਰਵੀ ਪੜ-ਪੜ ਕੇ ਹਟਿਆ। ਅੱਛਾ, ਹੁਣ ਉਹਦੀ ਐਡਮਿਸ਼ਨ ਕਰਾਣੀ ਕਰਨੀ ਆ। ਫੈਮਲੀ ਛੋਟੀ ਹੋਯਾ ਨਾ ਹੈਨਾ।
ਹੂੰ।
ਫੈਮਿਲੀ ਵਧੀਆ, ਛੋਟੀ ਜਿਹੀ ਫੈਮਿਲੀ ਹੈ ਤੁਹਾਡੀ। ਹਾਂਜੀ, ਤੁਹਾਡੇ ਕਿੰਨੇ ਬੱਚੇ ਆ? ਮੇਰੇ ਦੋ ਬੱਚੇ ਨੇ ਇੱਕ ਮੁੰਡਾ ਤੇ ਕੁੜੀ। ਅੱਛਾ-ਅੱਛਾ, ਕੁੜੀ ਏ ਪੜ੍ਹਦੀ ਆ। ਹਾਂਜੀ, ਪੜ੍ਹਦੀ ਹੈ ਬੀ ਐੱਸਸੀ ਹੈ ਲਾਸਟ ਈਅਰ ਹੈ ਉਹਦਾ। ਮੁੰਡੇ ਦਾ ਸੈਕੰਡ ਇਅਰ, ਜੋਬ ਵਗੈਰਾ ਕਰਦੀ ਹੈ ਨਹੀਂ-ਨਹੀ ਜੋਬ ਨ ਕਰਦੀ ਏ ਅਜੇ। ਪੜ੍ਹਾਈ ਜਾ ਵੈਸੇ ਲਾਸਟ ਈਅਰ ਆ ਫਿਰਰ ਉਸ ਤੋਂ ਬਾਅਦ ਜੋ ਆਪ ਜੋਬ ਦੇਖਾਂਗੇ, ਕਰਾਂਗੇ।
ਅੱਛਾ।
ਹਾਂਜੀ।
ਔਰਤ
ਤੁਸੀਂ ਪੰਜਾਬ ਕਦੇ ਆਏ ਹੋ? ਪੰਜਾਬ ਦਾ ਟਾਈਮ ਹੋ ਗਿਆ ਮੈਨੂੰ ਆਯਾ ਨੂੰ।
ਅੱਛਾ-ਅੱਛਾ।
ਹਾਂਜੀ।
ਅੱਛਾ।
ਅੱਛਾ।
ਹੋਰ ਤੁਸੀਂ ਕਿਦਰ ਘੁੰਮਣੇ ਨੀ ਗਏ?
ਨਹੀਂ, ਅਸੀਂ ਘੁੰਮਣੇ ਘੱਟ ਹੀ ਜਾਂਦੇ ਹਾਂ ਕਿ ਬੱਚੇ ਹਜੇ ਪੜ੍ਹਾਈਆਂ ਕਰਦੇ ਪਏ ਨੇ। ਬੱਚਿਆਂ ਦੀ ਪੜ੍ਹਾਈਆਂ ਦੇ ਕਰਕੇ ਨਿਕਲਿਆ ਨਹੀਂ ਜਾਂਦਾ ਬਾਹਰ।
ਜ਼ਿਆਦਾ, ਫਿਰ ਮੇਰਾ ਪਾਰਲਰ ਨਹੀਂ ਮੇਰਾ ਪਾਰਲਰ ਦਾ ਵੀ ਕੰਮ ਹੁੰਦਾ ਨਾ। ਫਿਰ-ਫਿਰ ਇਹਦੇ ਕਰਕੇ ਕੰਮ ਕਰਕੇ ਨਿਕਲਿਆ ਨੀ ਜਾਂਦਾ ਮੇਰੇ ਤੋ।
ਹਾਂ-ਹਾਂ।
ਹੂੰ।
ਫਿਰ ਤੁਸੀਂ ਸ
ਫੇਰ ਤੁਸੀਂ ਸਿਰਠੀ ਵਗੈਰਾ ਜਾਂਦੇ ਹੋਣੇ ਮੇਕਪ ਕਰਨੇ ਹਾਂਜੀ।
ਅੱਛਾ।
ਇਹ ਸਾਡੇ ਵਾਸਤੇ ਲੋਕਲ ਨੇ ਸਾਰੇ।
ਅੱਛਾ-ਅੱਛਾ।
ਅੱਛਾ-ਅੱਛਾ, ਹਾਂਜੀ।
ਔਰ ਮੰਦਿਰ
ਮੰਦਿਰ ਤਾਂ ਬਹੁਤ ਵਧਿਆ ਹੋਣਾ ਨਾ, ਹਾਂਜੀ ਬਹੁਤ ਵਧੀਆ।
ਲੋਕ ਬਹੁਤ ਆ
ਲੋਕ ਬਹੁਤ ਆਂਦੇ ਹੋਣੇ, ਬਹੁਤ। ਬਹੁਤ ਲੋਕ ਆਉਂਦੇ ਨੇਗੇ, ਬਹੁਤ ਭੀੜ ਰਹਿੰਦੀ ਉੱਥੇ।
ਅੱਛਾ-ਅੱਛਾ।
ਅੱ ਅੱਛਾ ਲੋਕਾਂ ਦੀ ਸੇਵਾ ਬਹੁਤ ਸਾਹਿਬ ਜਾਂਦੇ ਹੋ। ਹਾਂਜੀ, ਹਾਂਜੀ ਹਜ਼ੂਰ ਸਾਹਿਬ ਵੀ ਗਏ ਹਾਂ।
ਅੱਛਾ।
ਹਾਂਜੀ।
ਅੱਛਾ।
ਅੱਛਾ।
ਹੋਰ।
ਬਸ ਜੀ, ਤੁਸੀਂ ਦੱਸੋ ਰੋਟੀ? ਹ ਖਾ ਲਓ, ਕੇ ਹੁਣ ਕਿੰਨੇ ਵਜੇ ਸੋਂਦੇ ਹੋ ਤੁਸੀਂ ਰਾਤ ਨੂੰ?
ਅਸੀਂ।
ਅਸੀਂ, ਰਾਤ ਨੂੰ ਲੇਟ ਹੀ ਸੋਂਦੇ ਹ ਸੁਬਾਹ ਅਸੀਂ ਛੇਤੀ ਉੱਠ ਇਹ ਛੇ ਵਜੇ ਉੱਠ ਜਾਂਦੇ ਅਸੀ, ਫੇਰ ਅਸੀਂ ਵੋਕ ਵਗੈਰਾ ਵੀ ਕਰਦੇ ਯੋਗਾ ਕਰਦੇ ਯੋਗਾ ਕਰਕੇ, ਫਿਰ ਅਸੀਂ
ਦੋ ਕ ਅ
ਦੋ ਘ ਘੰਟਾ ਦੋ ਘੰਟਾ ਯੋਗਾ ਕਰਦੇ ਫੇਿਰ ਦੋ ਗਲਾਸ ਪਾਣੀ ਪੀਂਦੇ, ਅਸੀਂ ਕੋਸਾ ਕਰਕੇ। ਫੇਰ, ਅਸੀਂ ਲਾਸਟ ਕਰਦੇ। ਆ, ਬਹੁਤ ਵਧੀਆ ਗੱਲ ਹੈ। ਸਿਹਤ ਵਾਸਤੇ ਕਰਨਾ ਹੀ ਚਾਹੀਦਾ, ਆਪਣੀ ਸਿਹਤ ਬਣਾਉਣੀ ਹੈ ਤਾਂ ਆਪਣੇ ਸਿੱਧ ਆਪਣਾ ਸਰੀਰ ਬਣਾਉਣਾ ਤਾਂ।
ਹਾਂ, ਫੇਿਰ ਹਮ।
ਫਿਰ, ਅਸੀਂ ਫੇਰ ਅਹ, ਰੋਟੀ ਦੁਪਰ ਦੀ ਰੋਟੀ ਲੇਟ ਹੀ ਖਾਂ ਦ ਫ
ਹਮ।
ਸ਼ਗੋ ਨਾਸ਼ਤਾ ਅਸੀ ਢਿੱਡ ਭਰ ਕੇ ਖਾਂਦੇ। ਤਾਡਾ ਘਰ ਆਾਲਾ ਕੀ ਕਰਦਾ?
ਉਹ ਜੋਬ ਕਰਦੇ।
ਕਰਦੇ। ਅੱਛਾ, ਅੱਛਾ।
ਹਮ।
ਠੀਕ। ਹੋਰ, ਹੋਰ ਥਾਡੇ? ਸਾਡਾ ਘਰਆਲਾ ਜੋਬ ਕਰਦਾ।
ਅੱਛਾ, ਅੱਛਾ।
ਹ ਤੁਸੀਂ ਵੀ ਪੰਜਾਬ ਦੇ ਹੋ? ਹਾਂਜੀ, ਹਾਂਜੀ ਮੈਂ ਪ੍ਰੋਪਰ ਪੰਜਾਬ ਦੀ ਹਾਂ।
ਅੱਛਾ, ਅੱਛਾ।
ਅੱਛਾ, ਅੱਛਾ।
ਹੋਰ?
ਹੋਰ, ਬਸ ਤੁਸੀਂ ਦੱਸੋ? ਤੁਸੀਂ ਨੀ ਆਣਾ? ਇਥੇਮੈ ਹਾਂਜੀ।
ਤੇ ਤੁਸੀਂ ਸੂਟ ਵਗੈਰਾ
ਤੇ ਤੁਸੀਂ ਸੂਟ ਵਗੈਰਾ ਵੇਚਦੇ ਹੋ? ਸੂਟ ਨੀ ਵੇਚਦੀ, ਮੈਂ ਬ ਪਾਰਲਰ ਦਾ ਹੀ ਆਪਣਾ ਛੋਟਾ ਮੋਟਾ ਸਮਾਨ ਵੇਚਦੀ ਹਾਂ ਜਿਹੜਾ ਪਾਰਲਰ ਦਾ ਰਹਿਦਾ। ਫੇਸ਼ੀਅਲ ਦੀਆਂ ਕਿਟਾਂ, ਬਲੀਚ ਵੈਕਸਿੰਗ ਦੇ ਡੱਬੇ। ਕੁਛ ਹੋਇਆ, ਕਿਸੇ ਨੇ ਮੰਗਿਆ ਤਾਂ ਦੇ ਦੇਦੇ।
ਅੱਛਾ, ਅੱਛਾ, ਅੱਛਾ।
ਤ ਕਰਨਾ ਹੀ ਪੈਂਦਾ, ਆਪਾਂ ਨੂੰ ਆਪਣੀ ਰੋਟੀ ਵਾਸਤੇ।
ਹੂ ਹੋਰ ਦੱਸੋ।
ਹੋਰ ਦੱਸੋ ਕਿਵੇ ਚੱਲੇ ਔ, ਜੀ ਵਧੀਆ ਵਧੀਆ ਤੁਸੀਂ ਦੱਸੋ, ਨਿਊਜ਼ ਵਗੈਰਾ ਦੇਖਦੇ ਹੋ, ਹਾਂਜੀ ਤਾਂ ਬੜੇ ਚੱਲਦਾ ਰਹਿੰਦਾ ਸਾਡੇ ਚੌਵੀ ਘੰਟੇ।
ਅੱਛਾ।
ਅੱਛਾ, ਔ ਹੀ ਤਾਂ ਮੇਰੇ ਅਖਬਾਰ
ਹ ਅਖ਼ਬਾਰ ਵਿੱਚ
ਅਖਬਾਰ ਵਿਚ ਦੇਖਦੇ ਓ ਕਿ ਟੀਵੀ, ਟੀਵੀ ਚ ਟੀਵੀ ਚ ਚੌਵੀ ਘੰਟੇ ਚਲਦਾ ਰਹਿੰਦਾ ਸਾਡੇ
ਅੱਛਾ ਅੱਛਾ।
ਦੇਖਣਾ ਵੀ ਚਾਹੀਦਾ, ਆਪਣੇ ਆਸ ਪੜੋਸ ਕੀ ਹੁੰਦਾ ਪਿਆ ਕੀ ਹੈ ਚੱਲਦਾ ਪਿਆ ਦੁਨੀਆਂ ਚ, ਕੀ ਹੁੰਦਾ ਪਿਆ, ਸਭ ਦੇੇਖਣਾ ਚਾਹੀਦਾ
ਅੱਛਾ।
ਅੱਛਾ। ਹੋਰ ਬਸ ਠੀਕ ਐ
ਅੱਛਾ, ਤੁਹਾਡੀੇ ਪੋਲੀਟੀਸ਼ਨਅ ਵਧੀਆ ਕੰਮ ਕਰਦੇ ਆ
ਕੰਮ ਕਰਦੇ ਐ, ਹਾਂਜੀ
ਪੋਲੀਟੀਸ਼ਨ
ਪੋਲੀਟੀਸ਼ਨ ਵਾਲੇ, ਜੋ ਜਿੱਤ ਕੇ ਆਉਂਦੇ ਆ ਉਹ ਵਧੀਆ ਕੰਮ। ਬਹੁਤ ਵਧੀਆ ਕੰਮ ਕਰਦੇ ਨੇ, ਸਾਰਾ ਕੰਮ ਆ। ਇੱਕ ਨੰਬਰ ਹੈ ਉਹਨਾ ਦਾ, ਤਾ ਹੀ ਤਾਂ ਬਾਰ ਵਾਰ ਜਿੱਥੇ ਆਉਦੇ ਨੇਥੇ।
ਅੱਛਾ ਅੱਛਾ।
ਅੱਛਾ ਅੱਛਾ। ਵਧੀਆ ਸੁਧਾਰ ਕੀਤਾ ਹੋਇਆ ਸ਼ੈਦ ਹਾਂ, ਹਾਂਜੀ ਸਫ਼ਾਈ ਦਾ, ਮੇਨ ਸਾਰਾ ਸਫ਼ਾਈ ਦਾ ਧਿਆਨ ਰੱਖਦੇ ਨੇ। ਪਾਣੀ ਟਾਈਮ ਤੇ ਆ, ਸਾਰਾ ਕੁਛ ਟਾਈਮ ਤੇ
ਅੱਛਾ।
ਲਾਈਟ ਬਿਲ ਤੇ ਨੀ ਵੱਧ ਆਂਦਾ, ਨਹੀਂ ਲਾਈਟ ਬਿਲ ਵੀ ਸਹੀ ਆਂਦਾ
ਅੱਛਾ ਅੱਛਾ।
ਅੱਛਾ ਅੱਛਾ ਹਾਂਜੀ
ਹੋਰ ਵ
ਹੋਰ। ਪਾਣੀ ਵਗੈਰਾ ਅ ਗਰਮੀ ਬਹੁਤ ਧੋਣੀ, ਪਾਣੀ ਵੱਧ ਤੋਂ ਵੱਧ। ਪਿਆ ਕਰੋ, ਹਾਂਜੀ ਹਾਂਜੀ ਨਾਰੀਅਲ ਪਾਣੀ, ਨਿੰਬੂ ਪਾਣੀ, ਸਾਰਾ ਵਧੀਆ। ਹਾ ਹਾ ਪੀਣਾ ਚਾਹੀਦਾ
ਅੱਛਾ ਭੈਣ ਜੀ ਸਤਿ ਸ੍ਰੀ ਅਕਾਲ
ਅੱਛਾ ਭੈਣਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ
ਹਾਂਜੀ ਹਾਂਜੀ
ਹੈਲੋ